ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ
ਹਾਂ ਮੈਂ ਵਧੀਆ ਤੁਸੀਂ ਠੀਕ ਹੋ
ਹਾਂ ਹਾਂ ਮੈਂ ਵੀ ਠੀਕ ਹਾਂ ਹੋਰ ਕੀ ਕਰ ਰਹੇ ਸੀ
ਕੁਛ ਨੀ ਬਸ ਲੰਚ ਦਾ ਟਾਈਮ ਏ ਬੈਠੀ ਹੋਈ ਸੀ ਲੰਚ ਖਤਮ ਕੀਤਾ
ਅੱਛਾ ਅੱਛਾ ਅੱਛਾ ਅੱਛਾ ਹਾਂ ਹੋਰ ਗਰਮੀ ਦਾ ਕੀ ਹਾਲ ਹੈ
ਗਰਮੀ ਦਾ ਗਰਮੀ ਤਾਂ ਬਹੁਤ ਹੋਈ ਸੀ ਗਰਮੀ ਦਾ ਤੇ ਕੀ ਕਹੀਏ ਬਸ
ਹਾਂ ਹਾਂ ਬਸ ਯਾਰ ਉਹੀ ਤੇ ਪਰੇਸ਼ਾਨੀ ਹੈ ਕਿ ਬਹੁਤ ਗਰਮੀ ਹੈ ਕੁਛ ਮਨ ਨੀ ਕਰਦਾ ਪਿੱਛੇ ਦੋ ਦਿਨ ਬਾਰਿਸ਼ ਆਈ ਹੈ ਫੇਰ ਉਵੇਂ ਹੋ ਗਿਆ
ਹੋਰ ਨ ਗ ਗਰਮੀ ਹੋਈ ਦੀ ਹੈ ਕੀ ਕਰ ਸਕਦੇ ਹਾਂ ਬੱਚੇ ਵੀ ਬਚਾਰੇ ਛੁੱਟੀ ਪਈਦੀ ਹੈ
ਹਮ ਹਮ ਹਮ ਛੁੱਟੀਆਂ ਪਈਆਂ ਮੈਂ ਉਹਦੇ ਪਿੱਛੇ ਫੋਨ ਕੀਤਾ ਸੀ ਮੈਂ ਸੁਣਿਆ ਤੁਸੀਂ ਸਮਰ ਕੈਂਪ ਲਗਵਾਉਂਦੇ ਹੋ
ਹਮ ਸ਼ੁਰੂ ਕਰ ਹਰ ਸਾਲ ਲਗਾਉਾਨਦੀ ਹਾਂ ਮੈਂ
ਹਾਂ ਮੈਨੂੰ ਉਹੀ ਪਤਾ ਪਤਾ ਲੱਗਿਆ ਨਾ ਕਿ ਤੁਸੀਂ ਸਮਰ ਕੈਂਪ ਲਗਾਉਂਦੇ ਹੋ ਕਿਉਂਕਿ ਮੈਨ ਨਾ ਤੁਹਾਡੀੇ ਮੰਮੀ ਮਿਲੇ ਸੀ ਗੁਰਦੁਆਰੇ ਚ ਤੇ ਬਸ ਉਹੀ ਗੱਲ ਹੋਰ ਹੀ ਸੀ ਮੈਂ ਪੁੱਛ ਰਹੀ ਸੀ ਕੀ, ਕਰ ਰਹੇ ਹੋ ਬੱਚੇ ਅੱਜ -ਕੱਲ੍ਹ? ਕਹਿੰਦੇ ਬਸ ਮੇਰੀ ਵੱਡੀ ਬੇਟੀ ਤੇ ਸਮਰ ਕੈਂਪ ਸਟਾਰਟ ਕਰ ਰਹੀ ਹੈ, ਤੇ ਵਟਸਐਪ ਗਰੁਪ ਬਣਾਇਆ ਉਹਨੇ ਤੇ ਮੈਂ ਮੇਰੇ ਕੋਲ ਤੁਹਾਡਾ ਨੰਬਰ ਨਹੀਂ ਸੀ, ਮੰਮੀ ਦਾ ਤੇ ਹੈਗਾ ਤੁਹਾਡੇ ਕਹਿੰਦੇ ਵਟਸਐਪ ਗਰੁੱਪ ਵਿੱਚ ਉਹਨੇ ਸਟੋਰੀ ਲਗਾਈ ਦੀ ਹੈ। ਬਈ, ਉਹਦੇ ਕੋਲ ਹਰ ਸਾਲ ਗਰੁੱਪ ਲਗਾਉਂਦੀ ਹੈ, ਤੇ ਉਹਦੇ ਕੋਲ ਕਾਫ਼ੀ ਬੱਚਾ ਹੋ ਜਾਂਦਾ ਹੈ ਤੇ, ਮੈਂ ਕਿਹਾ ਚੱਲ ਪਤਾ ਕਰਾਂ ਜਿਵੇਂ ਮੇਰੇ ਬੱਚੇ ਵੀ ਵਿਹਲੇ ਹੈਗੇ ਨੇ ਤੇ ਅਗਰ ਦੇਖਣੀ ਆ ਤੁਹਾਡੇ ਕੋਲ ਵੀ ਸਮਰ ਕੈਂਪ ਇੱਕ ਮਹੀਨਾ ਭੇਜਦਾ ਕਿ, ਕਿਧਰੇ ਜਾਣਾ ਤੇ ਮੈਂ ਹੈ ਨੀ ਇਸ ਵਾਰੀ, ਤੇ ਮੈਂ ਤ ਪੁੱਛਣ ਲੱਗੀ ਸੀ ਕੀ ਹਿਸਾਬ ਸਮਰ ਕੈਂਪ ਤੇ ਤੁਹਾਡੇ।
ਅ ਬਸ ਕੁਛ ਨੀ ਮਤਲਬ ਜਿਵੇਂ ਬੱਚਿਆਂ ਦੇ ਮੈਂ ਵੀ ਨੀ ਦੇਖਦੀ ਕਿ ਸਵੇਰੇ ਜਲਦੀ ਜਲਦੀ ਦਸ ਦਾ ਟਾਈਮ ਹੋ ਜਾਂਦਾ ਹੈ, ਠੀਕ ਹੈ ਨਾ, ਤੇ ਬੱਚੇ ਦੋ ਤਿੰਨ ਘੰਟੇ ੱਥੇ ਰਹਿੰਦੇ ਨੇ ਇੱਕ ਤੇ ਐਕਟੀਵ ਕਰਾਉਂ ਹਾਂ ਖੇਡਾਂ ਣ ਵਾਲ ਜਿੰਨੀ ਵੀ ਹੋ ਜਾਂਦੀ ਹੈ ਔਰ ਮਾਈਂਡ ਲੋਜਕਲ ਐਕ ਕਿ ਜਿਹੜੀ ਹੁੰਦੀਆਂ ਹੈ
ਹਮ ਠੀਕ ਐ।
ਜਿਵੇਂ ਪਜ਼ਲਸ ਹੋ ਗਈ। ਹਨਾ ਕੁਛ ਵੀ ਚੀਜ਼ਾਂ ਮਆ ਔ ਰਿਟਰਨ ਐਕਟੀਵਿਟੀਜ਼ ਵੀ ਕਰਾਾਨੇ ਆ ਕਲ ਡਰਿੰਕ ਮਤਲਬ ਕੁਛ ਅਹ ਸੋਸ਼ਲ ਹੋਣਾ ਸਿਖਾਂਨੇ ਆਂ, ਬੱਚਿਆਂ ਨਾਲ
ਹਾਂ ਜਿਵੇਂ, ਇਹ ਹੁੰਦੇ ਆ ਕੈਲੀਗ੍ਰਾਫ ਜੀ। ਜਿਹਦੇ ਨਾਲ ਬੱਚੇ ਦੀ ਹੈਂਡ ਰਈਟਿੰਗ ਵੀ ਇੰਪਰੂਵ ਹੁੰਦੀ, ਉਹ ਵੀ ਲਗਵਾਉਂਦੇ ਹੋ।
ਕੈਲੀਗ੍ਰਾਫੀ ਵੀ ਕਰਾਨੇ ਆਂ ਆਰਟ ਵੀ ਕਰਾਨੇ ਆਂ, ਡਾਂਸ ਵੀ ਕਰਾਨੇ ਆਂ।
ਅੱਛਾ -ਅੱਛਾ, ਅੱਛਾ ਮਤਲਬ ਕਿ, ਅੱਛਾ ਉਹ ਅੱਛਾ ਹੈ ਤੇ ਵਧੀਆ ਤੇ ਮਤਲਬ ਕਿ, ਇਹ ਤੁਸੀਂ ਇੱਕ ਹੀ ਕਲਾਸ ਚ ਸਾਰੀ ਐਕਟੀਵਿਟੀ ਕਰਾਉਦੇ ਹੋ ਜਾਂ, ਅਲੱਗ ਅਲੱਗ ਕਲਾਸਿਸ ਹੁੰਦੀ ਆ।
ਅਲੱਗ -ਅਲੱਗ ਗਰੁੱਪ ਬਨਾਏਦੇ ਨੇ ਏਜ ਵਾਈਜ਼ ਮੈਂ ਗਰੁੱਪ ਬਣਾਏ ਦੇ ਨੇ।
ਕਿੰਨੇ ਤੋਂ ਕਿੰਨੇ ਸਾਲ ਦੇ ਬਚੇ ਆਉਂਦੇ ਨੇ ਸਮਰ ਕੈਂਪ ਵਿਚ?
ਥ੍ਰਰੀ ਟੂ ਫਾਈਵ ਈਅਰਸ ਦੇ ਬੱਚੇ ਇੱਕ ਗ ਥ੍ਰੀ ਟੂ ਫਾਈਵ ਇੱਕ ਮਤਲਬ ਗਰੁੱਪ ਵਿੱਚ ਹੋ ਗਏ ਸਿਕਸ ਟੂ ਏਟ ਇੱਕ ਹੋ ਗਏ। ਨਾਈਨ ਟੂ ਇਲੈਵਨ ਇੱਕੀ ਚ ਹੋ ਗਏ ਬੱਸ ਗਿਆਰਾਂ ਬਾਰਾਂ ਸਾਲ ਤਕ ਦੇ ਬੱਚੇ
ਹਾਂ ਉਹੀ ਬਸ ਇਸ ਤੋਂ ਬਾਅਦ ਤੇ ਫੇਰ ਆਉਂਦੇ ਬਈ ਸਮਰ ਕੈਂਪ ਤੇ ਇੰਨੇ ਬੱਚੇ ਲਗਾਉਂਦੇ ਨੇ ਗਿਆਰਾਂ ਬਾਰਾਂ ਸਾਲ ਤੱਕ ਤੇ ਉਸ ਤੋਂ ਬਾਅਦ ਬੱਚੇ ਦਾ ਇੰਟਰਸਟ ਥੋੜ੍ਹਾ ਘਟ ਹੋ ਜਾਂਦਾ ਵਆ ਤੇ ਮਤਲਬ ਕਿ ਆਈ ਫੇਿਰ ਜਿੰਨਾ ਵੀ ਸਮਾਨ ਕੈਲੀਗ੍ਰਾਫੀ ਬੁੱਕ ਜੋ ਮਿਲੇਗੀ ਜਾਂ ਤੁਸੀਂ ਜੋ ਵੀ ਪੇਪਰਸ ਹੋਣਗੇ ਉਹ ਤੁਸੀਂ ਪ੍ਰੋਵਾਈਡ ਕਰਓ ਗਏ ਤੇ ਜੋ ਵੀ ਮਤਲਬ ਕਿ ਐਕਟੀਵਿਟੀ ਕਰਵਾਾਨੀਆਂ ਹੈ ਉਹਦੇ ਅਲਗ ਚਾਰਜਿਸ ਹੈ ਜੋ ਤੁਸੀਂ ਫੀਸ ਲਓਗੇ ਉਹਦੇ ਵਿੱਚ ਹੀ ਐਡ ਹੋਗੇ
ਜੋ ਫੀਸ ਲਾਂ ਗਗੀ ਉਹਦੇ ਚ ਸਬ ਐ ਕਰੇਗਾ ਜ ਤੁਹਾਡੀ ਬੁੱਕਸ ਦਾਂਗੀ ਕਲਰ ਹੋ ਗਏ ਪਾਰਟੀ ਹੋ ਗਏ ਜਿੰਨਾ ਵੀ ਹੈ ਸਭ ਕੁਛ ਮੈਂ ਦਾਂਗੀ ਇੱਕ ਪੈਕੇਜ ਹੋਏਗਾ
ਓਕੇ ਓਕੇ ਓਕੇ ਤੇ ਪਰ ਮੰਥ ਕਿੰਨੇ ਚਾਰਜਿਸ ਹੈ ਤੁਹਾਡੇ ਫਿਰ
ਜਿਵੇਂ ਇੱਕ ਹੀ ਮਹੀਨਾ ਲੱਗਦਾ ਬੱਚਿਆਂ ਦਾ ਹੁਣ ਹੀ ਹੁੰਦਾ ਹੈ ਕਿ ਵਾਲਾ ਜੂਨ ਦਾ ਮੰਥ ਹੁੰਦਾ ਆਉਂਦੇ ਨੇ ਤੇ ਇੱਕ ਮੰਥ ਦਾ ਹੀ ਲੱਗਦਾ ਠੀਕ ਨੇ ਮਤਲਬ ਥ੍ਰਰੀ ਥਾਊਜਡ ਹੋ ਜਾਂਦੇ ਨੇ
ਥ੍ਰਰੀ ਥਾਊਸੈਂਡ ਵਿੱਚ ਪ੍ਰੋਪਰ ਤੁਹਾਡਾ ਸਾਰਾ ਕੁਛ ਸਮਾਨ ਸਮੂਨ ਜੋ ਵੀ ਜਿਵੇਂ ਕਲਰ ਵਗੈਰਾ ਚਾਹੀਦੇ ਨੇ ਜਾਂ ਰੈਗੂਲਰ ਐਕਟੀਵਿਟੀ ਵਾਸਤੇ ਸਮਾਨ ਚਾਹੀਦਾ ਵੇਸਟ ਮੈਟੀਰੀਅਲ ਚਾਹੀਦਾ ਹੈ ਉਹ ਸਭ ਕੁਛ ਤੁਸੀਂ ਪ੍ਰੋਵਾਈਡ ਕਰਾਉਂਦੇ ਹੋ ਮਤ ਕਿ ਸਾਨੂੰ ਸਿਰਫ਼ ਆਪਣਾ ਬੱਚਾ ਭੇਜਣਾ ਹੈ
ਐਕਟੀਵਿਟੀ ਕਰਾਦੇ ਤੇ ਕੁਕਗ ਐਕਟੀਵਟੀ ਸਾਰਾ ਮਟੀਰੀਅਲ ਮੇਰਾ ਹੁੰਦਾ ਹੈ ਉਹਨਾਂ ਦੇ ਐਪ ਰਜੋਗਾ ਏ ਜਾਂ ਸ਼ੈਫ
ਹਾਂ ਹਾਂ ਹਮ ਹਮ ਤੇ ਨੋ ਫਾਇਰ ਕੁਕਿੰਗ ਗੂ
ਹਾਂ ਹਾਂ ਹਾਂਜੀ ਹਾਂਜੀ ਨੋ ਫਾਇਰ ਕੁਕਿੰਗ ਹੁੰਦੀ ਜਿਵੇਂ ਥ੍ਰਰੀ ਟੂ ਫਾਈਵ ਦੇ ਬੱਚੇ ਨੇ ਤੇ ਉਹਨਾਂ ਨੂੰ ਲੈਮੀਨੇਡ ਵਗੈਰਾ ਕਰਾ ਲਿਆ ਉਸ ਤੋਂ ਵੱਡੇ ਬੱਚੇ ਨੇ ਤੇ ਉਹਨਾ ਨੂੰ ਜਿਵੇਂ ਗੋਲ ਗੱਪ ਪਾਾਚਾਰ ਬਣਵਾ ਲਈ ਜਾਂ ਐਵੇਂ ਜ ਚੀਜ਼ ਬਣਵਾ ਲਈ ਫੇਿਰ ਉਸ ਵੱਡੇ ਬੱਚਿਆਂ ਕੋਲੋਂ ਅਹ ਸੈਂਡਵਿਚਿਸ ਬਣਾ ਲਏ ਸੂਸ਼ੀ ਹੋ ਜਾਂਦੀ ਹੈ ਫਰੂਟ ਬੀਅਰਸ ਹੋ ਜਾਂਦੀਆਂ ਇੱਦਾਂ ਦੀਆਂ ਚੀਜ਼ਾਂ ਬਣਾ ਲਾਂ
ਅੱਛਾ ਅੱਛਾ ਫਿਰ ਇਸ ਤੋਂ ਆਟਰ ਸਮਰ ਕੈਂਪ ਜਿਵੇ ਜਿਵੇਂ ਸਮਰ ਕੈਂਪ ਖਤਮ ਹੋ ਰਿਹਾ ਲਕ ਤੁਾ ਜਿਵੇਥਰ ਫਸਟ ਨੂੰ ਸਪੋਰਟਸ ਕੀ ਖਤਮ ਕਰ ਰਹੇ ਹੋ ਫੇਿਰ ਉਸ ਤੋਂ ਬਾਅਦ ਆਊਟਿੰਗ ਵਗੈ ਤੇ ਵੀ ਲੈ ਕੇ
ਹਾਂਜੀ ਦੋ ਦੋ ਆਊਟਿੰਗ ਹੋਤੀ ਹੈ ਇੱਕ ਤੇ ਮਿਡ ਵੀਕ ਇੱਕ ਮਿਡ ਸਮ ਕੈਂਪ ਚ ਹੁੰਦਾ ਹੈ ਇੱਕ ਮਿੰਟ ਜਦੋਂ ਆ ਜਾਂਦਾ ਉਦੋਂ ਕੋਈ ਸੰਡੇ ਵੇਖ ਕੇ ਤਾਂ ਇੱਕ ਲਾਸਟ ਫੇਿਰ ਮੈਂ ਬੱਚਿਆਂ ਨੂੰ ਵੋ ਟਰ ਪਾਰਕ ਜਿਵੇਂ ਕੋਈ ਵੀ ਅੱਛੀ ਜ ਜਗ੍ਹਾ ਲੱਭ ਕੇਏ ਤੁਹਾਡੇ ਤੇ ਲੱਭ ਕੇ ਉੱਥੇ ਲੈ ਜਾਂਦੇ ਆਾਂ
ਤੇ ਇਹ ਸਾਰੀ ਰਿਸਪੋਂਸੀਬਿਲਿਟੀ ਤੁਹਾਡੀ ਅੱਛਾ ਤੁਸੀਂ ਇਕੱਲੇ ਚਲਾ ਰਹੇ ਹੋ ਸਮਰ ਕੈਂਪੀਆਂ ਨਾਲ ਤੁਸੀਂ ਆਪਣੇ ਬਈ ਕੁਛ
ਮੇਰੇ ਹਾਂਜੀ ਮੇਰੇ ਦੋ ਫਰੈਂਡ ਨੇ ਉਹਨਾਂ ਦੇ ਨਾਲ
ਅੱਛਾ ਤੇ ਇਹ ਤੁਹਾਡਾ ਸਮਰ ਕੈਂਪ ਲਾਇਕ ਜਿੱਥੇ ਵੀ ਕਲਾਸ ਲਗਾਦੇ ਉਹ ਕਿੱਥੇ ਹੁੰਦੀ ਹੈ ਕਾਰ ਵਿਚ ਜਾਂ ਕਿਧਰੇ ਅਲੱਗ ਜਗਾ ਤੇ ਕੋਈ ਲਤਾ ਰੈਂਟ ਤੇ ਤੁਸੀਂ ਲਗਾ ਰਹੇ ਹੋ
ਨਹੀਂ ਮੈਂ ਰੈਂਟ ਤੇ ਨਾ ਇੱਕ ਵੱਡਾ ਜਿਹਾ ਹੋਲ ਲਿੱਤਾ ਦਾ ਹਾਂ ਕਿਉਂਕਿ ਘਰ ਤੇ ਕੰਮ ਰਹੀ ਸੀ ਹਾਂ ਫੁੱਲੀ ਏ ਸੀ ਲ ਮਤਲਬ ਕੋਈ ਗਰਮੀ ਵਾਲਾ ਸੀਨ ਨਹੀਂ ਹੈ ਫੁੱਲੀ ਏ ਸੀ ਹੈ
ਓਕੇ ਓਕੇ ਓਕੇ ਤੇ ਅੱਛਾ ਫੀ ਥਾਰ ਤੁਹਾਡੇ ਤੇ ਫੋਮ ਵਗੈਰਾ ਫਿਲ ਕਰਨਾ ਪੈਂਦਾ ਹੈ
ਹਾਂ ਰਜਿਸਟ੍ਰੇਸ਼ਨ ਕਰਾਉਣਾ ਪਏਗਾ ਉਹਦੇ ਨਾਲ ਹੀ ਤੁਸੀਂ ਆਪਣੀ ਫੀਸ ਕਰ ਜਾਂਦੇ ਹੋ ਔਰ ਸੇਫਟੀ ਵੇਫਟੀ ਸਭ ਮੇਰੀ ਪੂਰੀ ਮੈਂ ਮੇਰੀ ਜਿੰਮੇਦਾਰੀ ਆ ਬ ਮੇਰੇ ਅੰਦਰਰ ਵਿੱਚ ਚ ਰਹਿੰਦਾ ਆਏਗਾ ਮੇਰੇ ਅੰਦਰ ਮੇਰੇ ਅੰਦਰ ਹੀ ਸ਼ੁਰੂ ਹੋਏਗਾ ਤੱਕ ਕਾਨੂੰਨੀ ਫੜਾ ਦਿੰਦੇ ਤਦ ਤੱਕ ਸੇਫਟੀ ਤੱਕ ਮਿਲੀ ਹੈ
ਓਕੇ ਓਕੇ ਤੇ ਮਤਲਬ ਦਸ ਤੋਂ ਦਸ ਤੋਂ ਕਿੰਨੇ ਵਜੇ ਤੱਕ ਦਾ ਕੈਂਪ ਲੈਂਦੇ ਹੋ ਸਵੇਰੇ ਦਸ ਵਜੇ ਤੋਂ ਲੈ ਕੇ ਟੈਂਟ ਟੂ ਠੀਕ ਹੈ ਤੇ ਉਹਦੇ ਚ ਅਸੀਂ ਆਪਣੇ ਬੱਚੇ ਨੂੰ ਲੰਚ ਵਗੈਰਾ ਤੇ ਦੇ ਕੇ
ਹਾਂ ਲੰਚ ਤੁਸੀਂ ਆਪਣੇ ਆਪ ਦੇ ਕੇ ਭੇਜੋਗੇ
ਅੱਛਾ ਅੱਛਾ ਅੱਛਾ ਅੱਛਾ ਅੱਛਾ ਚਲੋ ਠੀਕ ਹੈ ਤੇ ਹੋਰ ਗੇ ਮਤਲਬ ਅਗਰ ਬੱਚਾ ਡਾਂਸ ਐਕਟੀਵਿਟੀ ਹੈ ਜਾਂ ਬੱਚਾ ਮਿਊਜਿਕ ਐਕਟੀਵਿਟੀ ਕਰਨਾ ਚਾਹੇ ਤੇ ਇਹਦਾ ਵੀ ਹੈਗਾ ਵਿੱਚੇ
ਹਾਂਜੀ ਦੱਸ ਤੇ ਰੀ ਹਾਂ ਜਿਵੇਂ ਕਿ ਅਗਰ ਕਿਸੇ ਬੱਚੇ ਨੂੰ ਡਾਂਸ ਸਿੱਖਣਾ ਹੈ ਕਿਸੇ ਕਿਸੇ ਨੂੰ ਜਿਵੇਂ ਹੁੰਦਾ ਨਾ ਕਿਸੇ ਨੂੰ ਸ਼ੌ ਹੁਣਦਾ ਕੋਈ ਸਪੈਸੀਫਿਕ ਗੇਮ ਸਿੱਖਣ ਦਾ ਜਿਵੇਂ ਜੂਡੋ ਦਾ, ਕਰਾਟੇ ਦਾ। ਕੋਈ ਐਵੇਂ ਹੁੰਦਾ ਹੈ ਯੋਗਾ ਤਾਂ ਦੇਖੋ ਸਭ ਦੀ ਹੁੰਦੀ ਜਦੋਂ ਬੱਚੇ ਆਨ ਨੇ ਤੇ ਸਭ ਤੋਂ ਪਹਿਲੇ ਸਾਰੇ ਚਲੋ ਯੋਗਾ ਕਰਵਾਈ ਜਾਂਦੀ ਏ। ਯੋਗਾ ਐਕਸਰਸਾਈਜ ਹੁੰਦੀ ਹੈ, ਉਹ ਹਾਂ ਉਹ ਸਭ ਕਰਾਈ ਜਾਂਦੀ ਹੈ ਬਾਕੀ ਉਸ ਤੋਂ ਬਾਅਦ ਤੁਸੀ ਅਪਣੀ ਫੇਵਰੇਟ ਫੇਵਰੇਟ ਐਕਟੀਵਿਟੀ ਜਾ ਸਕਦੀ ਕਿਸੇ ਨੂੰ ਡਾਂਸ ਹੈ ਕਿਸੇ ਨੂੰ ਕੁਕਿੰਗ ਹੈ। ਕਿਸੇ ਨੂੰ ਕੁਛ ਹੈ ਜਿਵੇਂ ਕਿਸੇ ਨੂੰ ਹੁਣ ਐ ਜਿਵੇਂ ਕੁੜੀਆਂ ਆਉਂਦੀਆਂ ਨਾ ਟੈਨ ਟੈਨ ਜੋ ਟੈਨ ਟੂ ਤਵੇਲਵ ਦਾ ਗਰੁੱਪ ਹੈ, ਇਹਨਾਂ ਨੂੰ ਹੁੰਦਾ ਹੈ ਕਿ ਅਸੀਂ ਥੜਾ ਇਵੇਂ ਕਰੀਏ, ਥੋੜਾ ਮਤਲਬ ਬਲੱਸ਼ਿੰਗ ਕਰੀਏ ਥੋੜਾ ਮੇਕ ਜਿਨ ਕੁੜੀਆਂ ਨੂੰ ਸ਼ੌਕ ਹੁੰਦਾ ਏ ਤੇ ਥੋੜਾ ਬਹੁਤਾ ਉਹਨਾਂ ਨੂੰ ਸ਼ੋਂਕਕਿਆ ਤੋਰ ਤੇ ਤੇ ਉਹ ਵੀ ਸੀ ਸ਼ੌਕ ਆਉਂਦਾ ਉਹਨਾਂ ਨੂੰ ਨੇਲ ਆਰਟ ਸਿਖਾ ਦਿੰਦੇ ਹਾਂ।
ਅੱਛਾ-ਅੱਛਾ ਅੱਛਾ ਅੱਛਾ ਅੱਛਾ ਹਾਂ ਫੇਰ ਤਾਂ ਠੀਕ ਕਹਿੰ ਨਹੀਂ ਹੁਣ ਦੇਖੋ ਮੇਰੇ ਮੇਰਾ ਤੇ ਬੇਟਾ ਛੋਟਾ ਹੈ। ਤੇ ਮੈਂ ਚਾਂਨੀ ਹਾਂ। ਕੀ ਵੀ ਉਹਨੂੰ ਨਾ ਜਿਵੇਂ ਲਾਈਕ ਐਸੀ ਐਕਟੀਵਿਟੀ ਤੇ ਲੈ ਜਾਵਾਂ ਰੀਡਿੰਗ ਔਰ ਰਾਈਟਿੰਗ ਤੇ ਹਜੇ, ਕਿਉਂਕਿ ਜਿਹਦੇ ਨਾਲ ਕੀ ਹ ਕਿ ਜਿਵੇਂ ਕੈਲੀਗਰਾਫੀ ਤੇ ਊਦੇ ਨਾਲ ਇਹਦੀ ਰਾਈਟਿੰਗ ਇੰਪਰੂਵ ਹੋਏਗੀ, ਰੀਡਿੰਗ ਏ ਕਿਉਂਕਿ ਛੋਟਾ ਜਿਹਾ ਰੀਡਿੰਗ ਕਰੇਗਾ ਤੇ ਰੀਡਿੰਗ ਅੱਛੀ ਹੋਏਗੀ ਇੱਕ ਕਿਸਮ ਦੀ ਨਾ ਸਕੂਲ ਦਾ ਵਰਕ ਹੀ
ਇਹ ਤੇ ਸਭ ਨੂੰ ਹੀ ਕਰਾਨੇ ਆ ਇਹ ਤੇ ਜਿਵੇਂ ਕਿ ਤਿੰਨ ਘੰਟੇ ਤਿੰਨ ਘੰਟੇ ਹੈ ਮੇਰੇ ਕੋਲ ਤੇ ਮੈਂ ਅੰਦਾ ਘੰਟਾ ਤੇ ਇਹਨਾਂ ਨੂੰ ਬੈਸ ਤੇ ਕਰਾ ਦਿੰਦੀ ਹਾਂ ਯੋਗਾ ਵਗੈਰਾ ਚ ਸਟਿੰਗ ਵਿੱਚ ਕਰਾਦੇ ਮੇਰਾ ਅੱਧਾ ਘੰਟਾ ਐ ਤੇ ਵੈਸੇ ਨਿਕਲ ਜਾਂਦਾ ਇੱਕ ਘੰਟਾ ਅਸੀਂ ਇਹਨਾਂ ਨੂੰ ਕਰਾਨੇ ਹਾਂ ਇਹ ਕੈਲੀਗ੍ਰਾਫੀ ਹੋ ਗਈ ਰੀਡਿੰਗ ਕਰਨਾ। ਸਟੋਰੀ ਟੈਲਿੰਗ ਤੁਸੀਂ ਕਿਵੇਂ ਸਟੋਰੀ ਦੱਸੋਗੇ ਕੋਂਨਫੀਡੈਂਸ ਲੈਵਲ ਜਿਵੇਂ ਬੱਚਿਆਂ ਦਾ ਹੁੰਦਾ ਕਿ ਸਾਰਿਆਂ ਦੇ ਸਾਹਮਣੇ ਬੈਠ ਕੇ ਕਰਦਾ ਹੈ। ਤੇ ਉਹ ਇੱਕ-ਇੱਕ ਤੋਂ ਡੇਢ ਘੰਟਾ ਮੈਂ ਕਰਾਨੀ ਆ। ਉਸ ਤੋਂ ਬਾਅਦ ਇਹਨਾਂ ਦਾ ਇੱਕ ਘੰਟਾ ਮੈਂ ਐਕਟੀਵਿਟੀ ਦਾ ਰੱਖਣੀ ਹਾਂ ਜਿਵੇਂ ਕਿਸੇ ਨੂੰ ਡਾਂਸ ਵਿੱਚ ਜਾਣਾ ਕਿਸੇ ਨੂੰ ਕੁਕਿੰਗ ਵਿੱਚ ਜਾਣਾ ਕਿਸੇ ਨੂੰ ਆਰਟ ਐਂਡ ਕਰਾਫਟ ਵਿੱਚ ਜਾਣਾ ਕਿਸੇ ਨੂੰ ਪੇਂਟ ਜਾਣਾ ਹੈ ਤਾਂ ਉਹ ਸਪੈਸੀਫਿਕ ਸਪੈਸੀਫਿਕ ਬੱਚਾ ਹੋ ਜਾਂਦੇ ਨੇ ਫਿਰ ਜੋ ਮੇਰੇ ਕੋਲ ਅੱਧਾ ਅੱਧਾ ਕੁ ਘੰਟਾ ਬਚਦਾ ਏ ਉਹ ਜਾਂਦਾ ਬੱਚੇ ਆਪਣਾ ਖੇਲ ਲੈਂਦੇ ਨੇ ਕਿਸੇ ਨੇ ਕੁਛ ਕਰਨਾ ਕਿਸੇ ਨੇ ਕੁਛ ਕਰਨਾ ਫਿਰ ਅੱਧਾ ਅੱਧਾ
ਅੱਛਾ ਠੀਕ ਆ ਠੀਕ ਆ ਠੀਕ ਹੈ ਚਲੋ ਫੇਰ ਐਵੇਂ ਕਰਦੀ ਹਾਂ ਮੈਂ ਫਿਰ ਤੁਸੀਂ ਕਦੋਂ ਮਿਲਦੇ ਹੋ ਹਜੇ ਸਮਰ ਕੈਂਪ ਸਟਾਰਟ ਹੋ ਗਏ ਨੇ ਜਾਂ ਹੋਣੇ ਨੇ ਹਜੇ
ਹਾਂ ਬਸ ਸਟਾਰਟ ਹੋ ਗਿਆ ਗਏ ਨੇ ਅੱਜ ਦੂਸਰਾ ਦਿਨ ਸੀ
ਅੱਛਾ ਚਲੋ ਮੈਨੂੰ ਕੱਲ ਹੀ ਤੇ ਪਤਾ ਲੱਗਿਆ ਨਾ ਤੇ ਮੈਂ ਵੀ ਬੱਚੇ ਮੇਰੇ ਵੇਲੇ ਸੀ ਮੈਂ ਸੋਚ ਰਹੀ ਸੀ ਕਿ ਕਿਧਰੇ ਐਕਟੀਵਿਟੀ ਚ ਪਾਂ ਦਾ ਐਵੇਂ ਕਰਨੀ ਆ ਫਿਰ ਮੈਂ ਤੁਹਨੂੰ ਅੱਜ ਜਾਂ ਸ਼ਾਮੀ ਆ ਕੇ ਮਿਲਣਾ
ਹਾਂਜੀ ਹਾਂਜੀ ਕੋਈ ਨੀ ਆ ਜਾਣਾ ਜਾਣਾ
ਕਿਉਂਕਿ ਜੋ ਵੀ ਫੋਰਮੈਲਟੀ ਟੀ ਉਹ ਪੂਰੀ ਕਰ ਲੈਂਦੀ ਹਾਂ ਜਾ ਕੇ ਚਲੋ ਮੈਂ ਜੋ ਤੁਸੀਂ ਕਹਿ ਰਹੇ ਹੋ ਕਿ ਫੋਮ ਵਗੈਰਾ ਫਿਲ ਕਰਨਾ ਪੈਂਦਾ ਤੇ ਉਹ ਮੈਂ ਫਿਲ ਕਰ ਜਾਂਦੀ ਹਾਂ ਜਾ ਕੇ ਫਿਰ ਮੈਂ ਆਪਣੇ ਬੱਚੇ ਨੂੰ ਫਿਰ ਕੱਲ ਤੋਂ ਹੀ ਭੇਜ ਦਾਂਗੀ ਨਾ
ਹਾਂਜੀ ਹਾਂਜੀ ਕੋਈ ਨੀ ਭੇਜਦੇ ਨਾ ਅੱਜ ਜਾਣਾ ਤੁਸੀਂ ਮਿਲੇ ਨਾ ਨਾਲੇ ਤੁਸੀਂ ਮ ਤੁਹਾਨੂੰ ਜਗ੍ਹਾ ਦਿਖਾ ਦਾਂਗੇ ਤੁਸੀਂ ਉਹ ਵੀ ਦੇਖ ਲੈਣਾ
ਹਾਂ ਇੱਕ ਵਾਰੀ ਆਪਣੀ ਤਸੱਲੀ ਤੇ ਕਰਨੀ ਚਾਹੀਦੀ ਕਿਉਂਕਿ ਮੈਂ ਹੁੰਦਾ ਕਿ ਇਹ ਪੇਰੈਂਟਸਦੇ ਪਾਪਾ ਨੂੰ ਵੀ ਹੋਏਗਾ ਕਿ ਮੈਂ ਦੇਖ ਆਪਣਾ ਬੱਚਾ ਕਿੱਥੇ ਭੇਜ ਰਿਹਾ ਵਾ ਤੇ ਗਰਮੀ ਕਰਕੇ ਜਿਵੇਂ ਸਭ ਨੂੰ ਹੁੰਦਾ ਕਿ ਚੱਲ ਏਸੀ ਰੂ ਏਸੀ ਹੋਏ ਤੇ ਬੱਚਾ ਸਾਡਾ ਜਾ ਰਿਹਾ ਹੈ ਤੇ ਏਸੀ ਚ ਤੇ ਬੈਠੇ ਗਰਮੀ ਨਾ ਫੀਲ ਕਰੇ ਤੇ ਮੈਂ ਉਹ ਸਾਰੀ ਜਗ੍ਹਾ ਵੀ ਵੇਖ ਲੈਂਦੀ ਹਾਂ ਅਤੇ ਫੀਸ ਬਾਰੇ ਵੀ ਦੇ ਆ ਫਿਰ ਮੈਂ ਸ਼ਾਮੀ ਮਿਲਣੀ ਹਾਂ ਤੁਹਾਨੂੰ ਆ ਕੇ ਤੁਸੀਂ ਸ਼ਾਮੀ ਮਿਲ
ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਆਣਾ ਮੈਂ ਸਾਨੂੰ ਸ਼ਾਮੀ ਘਰ ਹੀ ਮਿਲਾਗੀ
ਓਕੇ ਜੀ ਓਕੇ ਜੀ ਚਲੋ ਠੀਕ ਹੈ ਜੀ ਗੱਲ ਕਰਕੇ ਚੰਗਾ ਲੱਗਾ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ